ਹੈਲੋ!
ਹੈਲੋ!
ਹੈਲੋ ਜੀ।
ਹੈਲੋ!
ਹੈਲੋ! ਹਾਂਜੀ! ਸਸਰੀ
ਸਾਸਰੀ ਕਾਲ ਜੀ। ਘਰ ਬੜਾ ਵਦੀਆ ਈ ਤਾਡਾ।
ਹੋਰ! ਦਿੱਕਤ ਹੋਗੀ ਹੋਣੀ ਸ਼ੈਦ ਨੈਟਵਰਕ ਇਚ ਹੈਲੋ!
ਹਨ ਤਾਨੂੰ! ਵਾਜ਼ ਨੀ ਆ ਰ
ਹੈਲੋ! ਨਈ ਹੁਣ ਆ ਰੀ ਐ। ਹੈਲੋ! ਹਾਂਜੀ! ਵਾਜ਼ ਆ ਰੀ ਏ ਮੇਰੀ।
ਹਾਂਜੀ! ਆ ਰੀ ਏ। ਹੋਰ! ਦੱਸੋ ਕੀ ਕਰ ਰੇ ਓ ਜੀ? ਹੈਲੋ!
ਹੈਲੋ!
ਆਵਾਜ਼ ਆ ਰੀ ਜੀ ਤਾਨੂੰ?
ਹੈਲੋ!
ਤਾਨੂੰ ਵਾਜ਼ ਨੀ ਆ ਰੀ ਕੇ? ਬਾਅਰ ਆ ਕੇ ਕਰੋ ਜੀ ਗੱਲ, ਬਾਅਰ ਆ ਕੇ ਘਰੋ ਬਾਅਰ ਆਓ।
ਘਰੋ, ਘਰੋ ਬਾਅਰ ਆ ਕੇ ਗੱਲ ਕਰੋ। ਹੈਲੋ।
ਹੈਲੋ।
ਤਾਨੂੰ ਵਾਜ਼ ਕਿਓ ਨੀ ਆ ਰੀ ਜੀ।
ਨਈ ਨਈ ਮੈਨੂੰ ਤਾਂ ਆ ਰੀ ਏ ਵਾਜ਼ ਤਾਡੀ।
ਅੱਛਾ! ਆ ਰੀ ਏ ਜੀ?
ਹਾਂ! ਮੈਂ ਕੈ ਤੇ ਰਈ ਆ ਮੈਨੂੰ ਤਾਡੀ ਵਾਜ਼ ਆ ਰੀ ਤੁਸੀਂ ਹੈਲੋ- ਹੈਲੋ ਕਰੀ ਜਾਂਦੇ ਓ ਹਹ ਹੁੰ
ਅੱਛਾ! ਅੱਛਾ ਜੀ। ਮੈਂ ਕੈਰਾ ਈ ਤਾਡੇ ਨਾਲ ਕੋਈ ਟੋਪਿਕ ਤੇ ਗੱਲ ਕਰਨੀ ਸੀ। ਸੋਸ਼ਲ ਮੀਡੀਆ।
ਹਾਂ-ਹਾਂ, ਹਾਂਜੀ! ਹਾਂਜੀ, ਕਰੋ- ਕਰੋ। ਕਿੱਧਰ ਚੱਲੇ?
ਮੈ ਕੈ ਰਿਆ ਨਈ।
ਹਾਂਜੀ ਹਾਂਜੀ ਦੱਸੋ। ਹਾਂਜੀ
ਹੈਲੋ ਫੋਨ ਨਵਾਂ ਲੈ ਆਈਓ ਤੁਸੀਂ
ਜੋਂ ਸ਼ੋਪਿੰਗ ਦੀ ਗੱਲ ਨ ਚਲੀ। ਹਾਂਜੀ! ਹਾਂਜੀ!
ਮੈਂ ਕਹਿ ਰਿਆ ਜੀ। ਫੋਨ- ਫੂਨ ਨਵਾਂ ਲਓ। ਆਵਾਜ਼ ਨੀ ਆ ਰੀ। ਜਾਂ ਤੇ ਘਰੋ, ਮਤਲਬ ਥੋੜਾ ਬਾਹਰ ਆ ਕੇ ਗੱਲ ਕਰੋ। ਨੈੱਟਵਰਕ ਆਣ ਥੋੜੇ।
ਚਲ
ਅੱਛਾ ਜੀ, ਕਟਨਾ ਨਾ ਜੀ ਕੋਲ।
ਹੁਣ ਆ ਰਈ ਏ। ਬਿਲਕੁਲ ਵੀ।
ਆ ਰਹੀ ਹੈ ਜੀ ਕੋਲ ਨਾ ਕੱਟਣਾ ਉਹ ਖਰਾਬ ਹੋ ਜਾਏਗੀ ਕੋਲ।
ਅੱਛਾ, ਨਹੀਂ ਨਹੀਂ ਮੈਂ ਕੋਲ ਕਿਉਂ ਕੱਟ
ਓਕੇ ਜੀ। ਮੈਂ ਇੱਕ ਮਿੰਟ ਰੁਕੋ ਜੀ।
ਕਰਦੇ ਪਏ ਸੀ ਤ ਹੈਲੋ
ਹਜ
ਹਾਂਜੀ ਮੈਂ ਕਿਹਾ ਦੱਸੋ ਤੁਸੀਂ ਸ਼ੋਪਿੰਗ ਦੀ ਗੱਲ ਕਰਦੇ ਪਏ ਸੀ।
ਮੈਂ ਕਹਿ ਰਿਹਾ ਜੀ, ਸ਼ੋਪਿੰਗ ਦੀ ਨੀ ਉਹਦੀ ਕੀ ਕਹਿੰਦਾ ਨੇ ਸੋਸ਼ਲ ਮੀਡੀਆ ਦੀ।
ਹਾਂ। ਸੋਸ਼ਲ ਮੀਡੀਆ ਦੀ ਮੈਂ ਕਿਹਾ ਘਰੇ ਕਿੱਥੇ ਸ਼ੋਪ
ਨਹੀਂ ਜੀ- ਨਹੀਂ, ਪਤਾ ਕੀ ਹੈ ਜੀ ਅੱਜ ਕੱਲ ਨਹੀਂ ਜੀ। ਆਪਾਂ ਕਿੱਥੇ ਜਾਣਾ ਰਾਤੀ, ਕਿੱਥੇ ਜਾਣਾ ਜੇ ਅਸੀਂ।
ਨਹੀਂ, ਮੈਂ ਕਿਹਾ ਕਿਤੇ ਚਲੋ ਪ੍ਰੋਗਰਾਮ ਤੁਹਾਡਾ ਬਣਦਾ ਹੋਯੇ, ਕੱਲ੍ਹ ਨੂੰ ਕਿਤੇ ਘੁੰਮਣ ਫਿਰਨ ਛੁੱਟੀਆਂ ਜੋ ਨੇ।
ਨਹੀਂ ਜੀ, ਪਤਾ ਕੀ ਐ? ਸੋਸ਼ਲ ਮੀਡੀਆ ਬਾਰੇ ਤੁਸੀਂ ਵੇਖੋ ਅੱਜ ਕੱਲ੍ਹ ਕਿੰਨਾ ਟਰੈਂਡ ਹੀ ਹੈਗਾ ਜੀ ਸੋਸ਼ਲ ਮੀਡੀਆ।
ਹਾਂ ਹਾਂ, ਇਹ ਤਾਂ ਹੈ ਵੀ ਬਸ, ਦੇਖੋ ਹਰ ਚੀਜ਼ ਦੇਖੋ ਸੋਸ਼ਲ ਮੀਡੀਆ ਤੇ ਵੇ ਅੱਜ ਕੱਲ੍ਹ ਤਾਂ ਪਹਿਲਾਂ ਤਾਂ ਚਲੋ ਤੁਸੀ ਸ਼ੋਪਿੰਗ ਨੂੰ ਲਾ ਲਾਓ, ਪਹਿਲੇ ਅਸੀਂ ਕਿਵੇਂ ਕਪੜਾ ਲੈਣ ਜਾਂਦੇ ਸੀ। ਅੱਜ ਕੱਲ ਤਾਂ ਔਨਲਾਈਨ ਹੀ ਸਭ ਕੁੱਛ ਕਿੰਨੀਆਂ ਸਾਈਟਾਂ ਬਣ ਗਈਆਂ ਐ। ਹਨਾ? ਕਿੰਨੀਆਂ ਐਪਾਂ ਆ ਗਈਆਂ ਫਲਿੱਪਕਾਰਟ ਹੋ ਗਿਆ, ਐਮਾਜੋਨ ਹੋ ਗਿਆ ਦੇਖੋ ਕਿੰਨੇ ਡਿਸਕਾਊਂਟ ਰੇਟ ਤੇ ਮਿਲਦਾ। ਇੰਨਾ ਤਾਂ ਸਾਨੂੰ ਦੇਖੋ, ਦੁਕਾਨ ਤੇ ਜਾ ਕੇ ਵੀ ਨੀ ਮਿਲਦਾ ਕਈ ਵਾਰੀ।
ਬਿਲਕੁਲ ਜੀ। ਬਿਲਕੁਲ
ਹਾਂਜੀ।
ਹੁਣ ਤੁਸੀਂ ਦੇਖੋ ਅੱਜ ਕਲ ਦੇ ਨੌਕਰੀਆਂ ਖਾਲੀਆਂ ਸਾਰਾ ਓਨੇ ਔਨਲਾਈਨ ਨੇ ਏ ਆਈ ਨੇ।
ਬਿਲਕੁਲ, ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ, ਅੱਛਾ। ਏ ਆਈ ਹੀ ਕੋਈ ਆ ਖਾ ਰਿਹਾ, ਏ ਆਈ ਵੀ ਤਾਂ ਕੋਈ ਚਲਾ ਰਿਹਾ ਨਾ। ਹੁਣ ਜਿਹਨੂੰ ਏ ਆਈ ਚਲਾਉਣਾ ਆਉਂਦਾ, ਜਿਵੇਂ ਹੁਣ ਤੁਸੀਂ ਮੰਨ ਲਓ ਮੈਂ ਜਿਵੇਂ ਕੋਰਸ ਕੀਤਾ ਦਾ ਏ ਆਈ ਚ ' ਮਤਲਬ ਹੈ ਨਾ
ਹਾਂਜੀ।
ਮੈਨੂੰ ਪਤਾ ਵੀ ਹਾਂ ਏ ਆਈ ਤੇ ਜੋ ਤੁਸੀਂ ਸਾਨੂੰ ਕਮਾਂਡ ਕਰਦੇ ਹੋ ਨਾ, ਉਹ ਅਸੀਂ ਪਿੱਛੋਂ ਅਸੀਂ ਪਾਂਨੇ ਆ, ਉਹਦੇ ਵਿੱਚ
ਇਹ ਚੀਜ਼ ਹੁੰਦੀਏ ਉਹ ਤਾਂ ਕਹਿਣ ਦੀਆਂ ਗੱਲਾਂ ਨੇ ਵਈ ਏ ਆਈ ਖਾ ਰਿਹਾ ਐ, ਨਹੀਂ ਜੀ ਵੀ ਏ ਆਈ ਨੂੰ ਇਹ ਤਾਂ ਬੰਦੇ ਹੀ ਹੈਂਡਲ ਕਰ ਰਹੇ ਨੇ ਉਹ ਤਾਂ ਨਾਮ ਦਿੱਤਾ ਤੇ
ਜੀ ਹੈਗੀ ਤੇ ਉਹ ਕੰਪਨੀ ਹੈ ਨਾ
ਹਾਂ ਹਾਂਜੀ ਹਾਂਜੀ ਇਹ ਤਾਂ ਹੈ ਕੰਪਨੀ ਨੀ ਇੱਕ ਤਰ੍ਹਾਂ ਦਾ ਉਹ ਲਾ ਲੋ ਜਿਵੇਂ ਗੂਗਲ ਹੋ ਗਿਆ ਹਨਾ ਇੱਕ ਐਪ ਹੋ ਗਈ ਹਨਾ
ਹੋਰ ਵੀ ਜੀ ਦੇਖੋ ਇੰਸਟਾਗ੍ਰਾਮ ਹੈਗਾ ਜਿੱਦਾਂ ਬੱਚੇ ਰੀਲਸ ਬਣਾ ਕੇ ਪੈਸਾ ਕਮਾ ਰਹੇ ਨੇ ਉਹ ਪ੍ਰਮੋਸ਼ਨ ਕਰਕੇ ਯੂਟਿਊਬ ਤੇ ਕਿੰਨਾ ਕਮਾ ਰਹੇ ਨੇ ਪੈ ਬੱਚੇ ਅੱਜ ਕੱਲ੍ਹ ਬਹੁਤ ਟਰੈਂਡ ਹੋ ਗਿਆ ਜੀ ਵਰਕ ਫਰੋਮ ਹੋਮ ਵੀ ਦੇਖੋ ਜੀ ਕਿੰਨਾ ਮਿਲ ਰਿਹਾ ਅੱਜ ਕੱਲ੍ਹ ਬੱਚਿਆਂ ਨੂੰ ਵੀ
ਹਮ ਸੋ ਦੇਖੋ ਫੈਦੇ ਤੇ ਨੁਕਸਾਨ ਦੋਨੋ ਹੈਗੇ ਹੁਣ ਦੇਖੋ ਕਈ ਇਹ ਤਾਂ ਮਿਸਯੂਜ ਕਰਦੇ ਨੇ, ਗਲਤ ਯੂਜ ਕਰਦੇ ਨੇ ਨਾ ਤੇ ਕਈ ਵੇਖੋ ਘਰ ਬੈਠੇ-ਬੈਠੇ ਦੇਖੋ ਪੈਸਾ ਵੀ ਕਮਾ ਰਹੇ ਨੇ ਉਹਦੇ ਤੂੰ ਹਨਾ ਵਰਕ ਫਰੋਮ ਹੋਮ ਡਾਟਾ ਐਂਟਰੀਆਂ ਕਰਕੇ ਔਨਲਾਈਨ ਟਿਊਸ਼ਨਾਂ ਪੜ੍ਹਾ ਕੇ
ਨੁਕਸਾਨ ਵੀ ਹੈਗੇ ਨੇ ਜੀ ਪਤਾ ਕੀ ਐ ਸਕੈਮ ਵੀ ਬੜੇ ਹੁੰਦੇ ਨਾ
ਹਾਂ ਬਸ ਦੇਖੋ ਫੇਰ ਕਹਿ ਤ ਰਹੀਆਂ ਦੋਨੋ ਚੀਜ਼ਾਂ ਵੇਖੋ ਹਰ ਚੀਜ਼ ਦਾ ਨੁਕਸਾਨ ਵੀ ਹੁੰਦਾ ਫੈਦਾ ਵੀ ਹੁੰਦਾ ਭਾਵੇਂ ਤੁਸੀਂ ਕੋਈ ਵੀ ਚੀਜ਼ ਲਗਾ ਲੋ
ਬਿਲਕੁਲ ਜੀ ਉਹ ਤੇ ਹੈ
ਹਨਾ ਉਹ ਸਾਡੇ ਤੇ ਡਿਪੈਂਡ ਹੁੰਦਾ, ਕਿਸ ਵੇ ਨਾਲੋਂ ਚੀਜ਼ ਨੂੰ ਮਤਲਬ ਯੂਜ ਕਰਨਾ ਐ ਨਾ ਕਿਸੇ ਨੂੰ ਉਸ ਚੀਜ਼ ਨੂੰ ਸਮਝ ਨਾ ਆਵੇ
ਇੰਨੇ ਫੋਨ ਆਉਂਦੇ ਨੇ ਕਿ ਤੁਸੀਂ ਆਪਣਾ ਅਕਾਊਂਟ ਨੰਬਰ ਭਰੋ ਜੀ
ਨਹੀਂ ਨਹੀਂ ਬਿਲਕੁਲ ਨੀ ਹਾਂ
ਪਤਾ ਕੀ ਐ ਜੀ ਜੈਵੇਂ ਕਈਆਂ ਨੂੰ ਸਮਝ ਨੀ ਔਂਦੀ ਨਾ ਓ ਭਰ ਦਿੰਦੇ ਨੇ ਫੇਰ ਓਨਾਂ ਚ ਪੈਹੇ ਕੱਟੇ ਜਾਂਦੇ ਨੇ ਖਾਤੇ ਚ
ਬਿਲਕੁੱਲ ਬਿਲਕੁੱਲ ਤੁਸੀਂ ਦੂਰ ਕਿਊ ਜਾਂਦੇ ਮੇਰੇ ਨਾਲ ਦੇਖਲੋ ਮੈਂ ਮੇਰੀ ਮਤਲਬ ਜਿਹੜੀ ਇੰਸਟਾਗ੍ਰਾਮ ਤੇ ਮੇਰੀ ਫਰੈਂਡ ਸੀ ਤੇ ਸੇਮ ਓਹੀ ਅਕਾਊਂਟ ਓਦਾ ਪਤਾ ਨੀ ਅਕਾਊਂਟ ਵਗੈਰਾ ਹੈਕ ਹੋ ਗਿਆ ਹੋਣਾ ਤੇ ਓਦੇ ਅਕਾਉਂਟ ਓਦੇ ਇੰਸਟਾਗ੍ਰਾਮ ਤੋਂ ਨਾ ਮੈਨੂੰ ਮੈਸੇਜ ਆਇਆ ਬੀ ਕੈਸੀ ਐ ਪੈਲੇ ਓਨੇ ਹਾਲ ਚਾਲ ਪੁੱਛਿਆ ਨੋਰਮਲ ਪੇਲੇ ਮੈਂ ਕਿਆ ਪਤਾ ਨੀ ਕਿਵੇਂ ਇਨੂੰ ਯਾਦ ਆ ਗੀ ਇੰਨੇ ਟਾਈਮ ਬਾਦ ਮੇਰੀ ਤੇ ਮੈਂ ਵੀ ਹਾਲ ਚਾਲ ਪੁੱਛਦੀ ਰਈ ਐਵੇ ਅੱਗੇ ਅੱਗੇ ਫੇਰ ਕੈਂਦੀ ਮੈਂ ਨਾ ਬੜਾ ਚ ਹਨਾ ਕੰਮ ਕਰਤੀ ਵ ਵਰਕ ਫਰੋਮ ਹੋਮ ਐਨਾ ਇੱਕ ਓ ਹੈਗੀ ਐ ਸਾਈਟ ਹੈਗੀ ਐ ਇਦੇ ਤੇ ਜਾ ਇਨੂੰ ਲਿੰਕ ਦਬਾ ਹੁਣ ਮੈਨੂੰ ਯਕੀਨ ਸੀ ਮੈਂ ਕਾ ਚਲ ਮੇਰੀ ਫਰੈਂਡ ਦੀ ਆਈ ਟੀ ਹੁਣ ਹੈ ਥੋੜ੍ਹੀ ਕੋਈ ਕਰ ਸਕਦਾ ਨਾ ਕੋਈ ਮਤਲਬ ਗ਼ਲਤ ਹੋ ਸਕਦਾ ਹੈਨਾ ਤੇ ਬਸ ਮੈਂ ਨਿੰਕ ਤੇ ਜਾਂਦੀ ਰੀ ਜਾਂਦੀ ਰਈ ਉਨੇ ਮੇਰੇ ਕੋਲ ਓ ਟੀ ਪੀ ਮੰਗਿਆ ਪਤਾ ਨੀ ਮੇਰੇ ਵੀ ਦਿਮਾਗ ਵਿੱਚ ਕੀ ਆਇਆ ਮੈਂ ਓਟੀ ਪੀ ਦੇਤਾ ਓਨੂੰ ਬਸ ਫਿਰ ਜਿਵੇਂ ਈ ਦੇਖਾ ਇੱਕੋ ਦਮ ਮੇਰੇ ਸਾਰੇ ਫੋਨ ਦੀ ਸਕਰੀਨ ਬਲੈਕ ਹੋਗੀ ਤੇ ਪਤਾ ਨੀ ਮੇਰਾ ਇੱਕ ਦਮ ਦਿਮਾਗ ਚੱਲਿਆ ਮੈਂ ਡਰੈਕਟ ਬੈਂਕ ਵਿੱਚ ਮੇਰੇ ਫਰੈਂਡ ਲੱਗੇ ਦੇ ਨੇ ਇੱਕ ਮੈਨੇ ਓਨੂੰ ਫੋਨ ਕਰਤਾ ਮੈਂ ਕਿਆ ਐਦਾਂ-ਐਦਾਂ ਕੰਮ ਹੋਇਆ ਤੁਸੀ ਮੇਰੇ ਬੈਂਕ ਅਕਾਊਟ ਵਗੈਰਾ ਨਾ ਸਭ ਮਤਲਬ ਓ ਕਰ ਦੋ
ਆ ਮਤਲਬ ਬੰਦ ਕਰ ਦੋ ਹਲੇ ਬਸ ਓਈਓ ਗੱਲ ਬਣੀਨੀ ਜਿਵੇਂ ਬੰਦ ਕਰਵਾਈ ਹਲੇ ਜਸਟ ਬੰਦ ਕਰਵਾ ਕੇ ਮੈਂ ਫੋਨ ਕੱਟਿਆ ਈ ਹੋਣਾ ਨਾਲ ਈ ਮੇਰੇ ਫੋਨ ਤੇ ਮੈਸੇਜ ਆ ਗਿਆ ਬਾਈ ਟ੍ਰਾਂਜੇਕਸ਼ਨ ਫੇਲ ਹੋਗੀ ਤੁਹਾਡੀ, ਮਤਲਬ ਉਹਨੇ ਪੰਜ ਛੇ ਵਾਰੀ ਕੋ ਛੇਤੀ ਦੇਖੋ ਇਵੇਂ।
ਬੜੇ ਤਗੜੇ-ਤਗੜੇ ਐਕਟਰ ਬੈਠੇ ਨੇ ਜੀ।
ਬਿਲਕੁੱਲ-ਬਿਲਕੁੱਲ ਔਰ ਉਸ ਤੋਂ ਬਾਦ ਮੇਰਾ ਫੋਨ ਵੀ ਸਾਰਾ ਹੈਂਗ ਹੋ ਗਿਆ ਕਿੰਨਾ ਟਾਈਮ ਫਿਰ ਮੈਂ ਮਤਲਬ ਕੰਪਨੀ ਵਿੱਚ ਗਈ, ਜਿੱਥੋਂ ਮੈਂ ਫੋਨ ਲੀਤਾ ਸੀ। ਫਿਰ ਉਨਾਂ ਨੂੰ ਮੈਂ ਦੇ ਕੇ ਆਈ ਆ ਫੋਨ ਤੇ ਉਨਾਂ ਨੇ ਸਾਰਾ ਫੋਨ ਫਿਰ ਰੀਸਟਾਰਟ ਮਤਲਬ ਰੀਸੈਟ ਕੀਤਾ ਸਭ ਮੇਰੇ ਫੋਟੋ ਵਗੈਰਾ ਕੈਂਦੇ ਕੁੱਛ ਵੀ ਨੀ ਰਏਗਾ ਐਦੇ ਵਿੱਚ ਹੁਣ, ਆਲਰੇਡੀ ਸਭ ਕੁੱਛ ਓਦੇ ਕੋਲ
ਹਾਂ-ਹਾਂ ਓ ਤੇ ਰਿਸਟਾਰਟ ਓ ਰੀਸੈੱਟ ਕਰਨਾ ਪੈਂਦਾ ਨਾ ਜੀ ਫੋਨ।
ਬਿਲਕੁੱਲ-ਬਿਲਕੁੱਲ ਫਿਰ ਮੈਂ ਬੈਂਕ ਡਿਟੇਲ ਵਿੱਚੋਂ ਵੀ ਪੈਲੇ ਮੈਂ ਪੈਸੇ ਕਢਵਾਏ ਜਾ ਕੇ ਸਾਰੇ ਨਾਲੋਂ ਨਾਲ ਐ ਟੀ ਵੀ ਕਰਾ ਕੇ ਬੰਦੇ ਨੂੰ ਨਾਲ ਈ ਸਾਰੇ ਪੈਸੇ ਸੇ ਕਢਵਾਏ, ਉਸ ਤੋਂ ਬਾਦ ਮੈਂ ਕਿਆ ਤੁਸੀਂ ਮੇਰਾ ਐ ਖਾਤਾ ਬਿਲਕੁੱਲ ਨਿਲ ਕਰਦੋ, ਮੈਂ ਇੱਕ ਹੋਰ ਖੁਲਵਾ ਲਾਂਗੀ, ਕਿਉਂਕਿ ਹੁਣ ਦੇਖੋ ਡਿਟੇਲ ਤਾਂ ਦੇਖੋ ਪਹੁੰਚ ਜਾਂਦੀ ਸਾਰੀ ਓਦੇ ਕੋਲ।
ਹਾਂਜੀ ਹਾਂ
ਬਸ ਦੇਖੋ ਯ ਦੇਖੋ ਫੇਰ ਇੱਕ ਪਾ ਇੱਕ ਪਾਸੇ ਦੇਖੋ ਕਿੰਨਾ ਨੁਕਸਾਨ ਸੀ ਏਦਾ ਹੈਨਾ, ਔਰ ਇੱਕ ਪਾਸੇ ਦੇਖੋ ਕਿੰਨਾ ਫੈਦਾ ਸੀ, ਮੈਂ ਨਾਲੇ ਬੈਂਕ ਆਲੇ ਨੂੰ ਫੋਨ ਕਰਤਾ, ਮੈਂ ਉੱਥੇ ਜਾਂਦੀ ਬੈਂਕ ਥਾਂ-ਥਾਂ ਨਹੀ ਤੇ ਮੇਰਾ ਖਾਤਾ ਖਾਲੀ ਹੋ ਜਾਣਾ ਸੀਂ ਦੇਖੋ।
ਸਈ ਗੱਲ ਐ ਜੀ। ਬਸ ਐਈ ਜੇ ਨਾ, ਬੰਦੇ ਨੂੰ ਬਸ ਚੌਕਸ ਰੈਹਣਾ ਚਾਈਦਾ, ਬਸ ਐਹੋ ਜੇ ਬੰਦਿਆਂ-
ਬਿਲਕੁੱਲ ਹਾਂ, ਬਸ ਓਈਓ ਜੋ ਮਰਜ਼ੀ ਹੋਜੇ ਓਟੀ ਪੀ ਨਈ ਦੇਣਾ ਤੁਸੀਂ ਕਿਸੇ ਨੂੰ, ਭਾਵੇਂ ਕੋਈ ਜਿਦਾ ਮਰਜ਼ੀ ਫੋਨ ਆਏ, ਜਿਥੋ ਔ ਨਾ ਬੰਦਾ ਤੁਹਾਡੇ ਨਾਲ ਡਾਇਰੈਕਟ ਨਾ ਵੇਖਦੇ ਹੋਏ ਤੁਹਾਨੂੰ। ਫੇਸ ਟੂ ਫੇਸ ਨਾ ਮੰਗੇ ਓਟੀਪੀ ਉਸ ਤੋਂ, ਹਾਂ।
ਜੀ ਅੱਜ ਕੱਲ ਤੇ ਦੋਸਤਾਂ ਨੂੰ ਵੀ ਨੀ ਦੇਣਾ ਚਾਈਦਾ, ਚਾਹੇ
ਬਿਲ ਬਿਲਕੁੱਲ ਸਈ ਕੈ ਰੇ ਓ, ਹਾਂ ਓਹੀ ਕੈ ਤਾਂ ਰਹੀ ਆ ਅੱਜ ਕੱਲ੍ਹ ਤਾਂ ਆਵਾਜ਼ਾਂ ਵੀ ਬਦਲ ਜਾਂਦੀਆਂ ਓ ਏ ਆਈ ਨਾਲ। ਹੈਨਾ ਤੁਹਾਨੂੰ ਪਤਾ ਹੀ ਨੀ ਲੱਗੇਗਾ, ਤੁਹਾਡਾ ਦੋਸਤ ਏ ਕੋਨ ਏ ਹਾਂ।
ਹਾਂਜੀ।
ਹੋਰ ਦੱਸੋ ਤੁਹਾਡਾ ਡਿਨਰ ਹੋ ਗਿਆ ਐ।
ਹਾਂਜੀ ਹੋ ਗਿਆ ਜੀ।
ਅੱਛਾ-ਅੱਛਾ ਫੇਰ ਹੁਣ ਹਾਂ ਨਹੀਂ ਮੈਂ ਤਾਂ ਰਾਤੀ ਸਕਿਪ ਕਰਨੀ ਆ, ਥੋੜਾ ਡਾਇਟ ਤੇ ਚੱਲ ਰਹੀ ਆਂ ਨਾ
ਅੱਛਾ ਅੱਛਾ
ਹਾਂਜੀ ਹਾਂਜੀ ਫਿਰ ਰਾਤੀ ਦਾ ਸਕਿੱਪ ਕਰੀ ਦਾ ਐ
ਅੱਛਾ ਇੰਨਾ ਕਿਹੜਾ ਖਾ ਲਿਆ ਹੈ ਤਸੀਂ
ਹਾਂ ਨਹੀਂ ਨਹੀਂ ਮਤਲਬ ਉਵੇਂ ਜਿਵੇਂ ਇਹ ਹੁੰਦੇ ਨਾ, ਇੱਕ ਫਾਸਟਿੰਗ ਹੁੰਦੀ ਵੀ ਹਾਂ ਸ਼ਾਮ ਚ ਛੇ ਵਜੇ ਤੋਂ ਲੈ ਕੇ ਅਗਲੇ ਦਿਨ ਦੇ ਬਾਰਾਂ ਜਾਂ ਗਿਆਰਾਂ ਵਜੇ ਤਕ ਤੁਸੀਂ ਕੁਛ ਨੀ ਖਾਣਾ ਹੁੰਦਾ ਮਤਲਬ ਇੱਕ ਤਰ੍ਹਾਂ ਦਾ ਫਾਸਟ ਹੁੰਦਾ ਹੈ ਹਾਂ
ਠੀਕ ਹੈ ਜੀ ਆਪਣਾ ਆਪਣਾ ਰੂਟੀਨ ਹੈਗਾ ਜੀ
ਹਾਂ ਨਾਲੇ ਦੇਖੋ ਆਪਣਾ ਸਰੀਰ ਐ, ਅਸੀਂ ਆਪਣੇ ਹੱਥ ਚ ਮੋਟਾ ਹੀ ਕਣਕ ਕਰਨਾ ਆਪਣੇ ਹੱਥ ਤੇ ਜੇ ਖੁਦ ਨੂੰ ਪਿੜਕਣਾ ਵੀੇ ਆਪਣੇ ਹੱਥ ਚ ਹੈ ਨਾ, ਠੀਕ ਐ ਫਿਰ ਹੋਰ ਦੱਸੋ ਘਰ ਪਰਿਵਾਰ ਸਭ ਠੀਕ ਤੁਹਾਡੇ
ਹਾਂਜੀ
ਮੈਂ ਕਿਹਾ ਘਰ ਪਰਿਵਾਰ ਸਭ ਠੀਕ ਹੈ ਤੁਹਾਡੇ
ਹਾਂਜੀ ਵਧੀਆ ਜੀ ਵਧੀਆ ਤੁਸੀਂ ਦੱਸੋ ਤੁਹਾਡੇ ਵਧੀਆ
ਹਾਂਜੀ ਹਾਂਜੀ ਸਭ ਵਧੀਆ ਨੇ ਇੱਧਰ ਵੀ ਬਸ ਸੋਨੀਕਾ ਆਪਣੇ ਨੇ ਹਾਂਜੀ
ਮੈਂ ਜਿਵੇਂ ਫ਼ੋਨ ਲੈਣਾ ਜੀ ਵੀਹ-ਪੱਚੀ ਹਜ਼ਾਰ ਦਾ ਤੁਹਾਡੇ ਹਿਸਾਬ ਨਾਲ ਕਿਹੜਾ ਲੈਣਾ ਚਾਹੀਦਾ ਜੀ। ਫੋਨ
ਫੋਨ ਦੇਖੋ ਮੇਰੇ ਹਿਸਾਬ ਨਾਲ ਐਪਲ ਲੈਨ ਤਾਂ ਦੇਖੋ ਕੋਈ ਫਾਇਦਾ ਨੀ ਆ ਤੁਸੀਂ ਇੱਕ ਵਾਰੀ ਲੋ ਅਗਰ ਤੁਸੀਂ ਉਹਨੂੰ ਕੱਲ ਵੇਚਣ ਚਲੇ ਜੋਗੇ ਨਾ ਅਗਲੇ ਦਿਨ ਉਹਦੇ ਅੱਧਾ ਰੇਟ ਹੋ ਜੇਗਾ ਬਿਲ ਅਗਰ ਤੁਸੀਂ ਜੇ ਕੋਈ ਦੂਜਾ ਫੋਨ ਲੋਗੇ ਤੇ ਉਹਦਾ ਮਤਲਬ ਮੰਨ ਲਓ ਦੋ ਤਿੰਨ ਹਜ਼ਾਰ ਰੁਪਏ ਕੱਟੇਗਾ ਉਹ ਵੀ ਕੰਡੀਸ਼ਨ ਤੁ ਦੇਖ ਕੇ ਦੇਖੋ ਐਪਲ ਦਾ ਤਾਂ ਭਾਵੇਂ ਤੁਸੀਂ ਲੈ ਕੇ ਨਾ ਫੋਨ ਨਾਲ ਉਹ ਕਿਹਾ ਕਿ ਬ ਇਹ ਲੈ ਮੈਂ ਸੇਲ ਕਰਨਾ ਉਹਨੇ ਉਸੇ ਟੈਮ ਤੁਹਾਡਾ ਅੱਧਾ ਰੇਟ ਹੋ ਜਾਣਾ। ਐਪਲ ਤਾਂ ਦੇਖੋ ਬੇਕਾਰ ਚੀਜ਼ ਹੈ ਬਾਕੀ ਨਾ ਕੈਮਰਾ ਕੁਆਲਿਟੀ
ਹਾਂ ਨੀ ਵੀ ਥੋੜਾ ਤੁਹਾਡਾ ਪੱਚੀ ਹਜ਼ਾਰ ਦਾ ਫੋਨ ਤੁਹਾਡਾ ਮਤਲਬ ਸੇਲ
ਹਾਂਜੀ-ਹਾਂਜੀ
ਹਾਂਜੀ ਚਲੋ ਠੀਕ ਹੈ
ਹਾਂਜੀ ਚਲੋ ਸਸ ਸ੍ਰੀ ਕਾਲ ਜੀ ਠੀਕ ਐ।
ਠੀਕ ਹੈ ਓਕੇ ਸਸ ਸ੍ਰੀ ਕਾਲ।